ਹੈਲੋ ਸਤਿ ਸ੍ਰੀ ਕਾਲ ਜੀ। ਹੋਰ ਸੁਣਾਓ ਠੀਕ ਹੋ?
ਬਸ ਵਧੀਆ ਤੁਸੀਂ ਸੁਣਾਓ।
ਹਾਂ ਮੈਂ ਵੀ ਠੀਕ ਹਾਂ।
ਅੱਛਾ, ਕੀ ਕਰਦੇ ਪੇ?
ਕਾਲੇ ਬੱਚੇ ਆਏ ਹੋਏ ਹੈ ਦੋ ਚਾਰੇ ਬੱਚੇ ਆਏ ਹੋਏ ਆ ਪੜ੍ਹਨ ਵਾਲੇ। ਆ ਕਿਹੜੇ ਦੇ ਆ ਹਾਂ। ਹਾਂ
ਅੱਛਾ ਅੱਛਾ ਫਿਰ ਤੇ ਵਧੀਆ।
ਪੜ੍ਹਾੰਦੀ ਮੈਂ ਨੀ ਹੀਗੀ ਆ ਪੜ੍ਹਾੰਦੇ ਮੇਰੇ ਮਾਮੀ ਜੀ ਐ, ਪਰ ਮੈਂ ਚਲੋ ਥੋੜ੍ਹਾ ਹੱਥ। ਕਰ ਲਿਆ ਹਾਂ ਘਰੇ ਬਹਿ ਕੇ ਕਰਨਾ ਕੀ ਹੈ ਹੋਰ। ਇਹਨਾਂ ਬ ਹਾਂ ਤੇ ਹਰ ਅੱਛੇ ਬਹਿ ਕਰਨਾ ਗ ਆ ਉਹਨਾਂ। ਹੋਰ ਡਿਊਟੀ ਖਤਮ ਹੋ ਗਈ ਮੈਂ ਹੀ ਪੜ੍ਹਾ ਲੈਂਦੀ ਹਾਂ ਥੋੜਾ ਹੁਣ ਜਿੰਨਾ ਦਿਨ ਹੈਗੀ ਆਂ। ਚਲੋ ਕੀ ਕਰ ਸਕਦੇ ਹ ਕਾਫ਼ੀ ਵੇਖਣ ਦੀ ਆ ਚਲੇ ਜਾਣਾ ਆਪਾਂ ਘਾਥਏ ਨਾ
ਕਦੋਂ।
ਮੈਂ ਘਰੇ ਚ ਛੁੱਟੀਆਂ ਮਨਾਵਾਂਗੇ ਉਸ ਤੋਂ ਬਾਅਦ ਵੇਖਾਂਗੇ। ਹਾਂ ਹੋਰ ਤੇ ਗਰਮੀਆਂ ਹੋਈਆਂ ਜੇ ਚਲੋ ਵੀ ਜਾਣਗੇ ਤੇ ਆਪਾਂ ਤੇ ਰਵਾਂਗੇ, ਬੱਚੇ-ਬੱਚੇ ਤੇ ਰੈਣਗੇ ਈਨਾ। ਤੇ ਹੋਰ ਬਾਕੀ ਜਿਹਨੂੰ ਜਾਣਾ ਉਹ ਚੱਲ ਜਾਏਗਾ ਹੋਰ ਕੀ ਹੋਣਾ। ਵਡੇ, ਵੱਡੇ ਜਾਣ ਹੋਰ ਵੱਡੇ, ਵੱਡੇ ਚੱਲ ਜਾਣਗੇ। ਇਹਨੀ ਕਿ ੜੀ ਗੱਲ। ਹਹ ਮਸੀ ਨਾ ਤੇ ਹੋਰ ਨਾਲੇ ਆਪਾਂ ਕਿਹੜੇ ਛੋਟੇ ਹੈਗੇ ਹਾਂ। ਕੀ ਰਹਿ ਨਹੀਂ ਸਕਦੇ। ਤੇ ਹੋਰ ਨਹੀਂ, ਨਹੀਂ
ਫਿਰ ਮਰੀ ਬਾਲ ਚ ਰਪੀਟ ਹੁੰਦੀ ਸੀ।
ਉਹ ਵੈਸੇ ਹੀ ਆਂਦੀ ਹੋਣੀ ਪਹਿਲਾਂ ਮੈਨੂੰ ਵੀ ਹੁੰਦੀ ਗਈ ਸੀ ਪਹਿਲੀ ਕੋਲ ਤੇ।
ਓਹ ਨੀ ਮੈਨੂੰ ਆਦੀ ਵੀ ਆ।
ਚਲੋ ਕੋਈ ਗੱਲ ਨੀ, ਟੈਨਸ਼ਨ ਦੀ ਕੋਈ ਗੱਲ ਨੀ ਹੈਗੀ, ਐ ਇਨਾਂ ਨੀ ਸੋਚੀ ਦਾ ਹੂੰ।
ਆਹ ਇਹਨਾਂ ਨਹੀਂ ਸੋਚੀਂ ਦਾ ਨਹੀਂ ਉਹ ਤਾਂ ਮੈਂ ਵੈਸੇ ਪੁੱਛਿਆ।
ਨਹੀਂ, ਨਹੀਂ ਇੰਨੀ ਮਾੜੀ ਮੋਟੀ ਚੱਲਦੀ ਹੁਣੇ ਹੋ ਜਾਏਗਾ ਠੀਕ ਥੋੜੀ ਨੈਟਵਰਕ ਦੀ ਪ੍ਰੋਬਲਮ ਆਈ ਹੋਣੀ ਹੈ।
ਹਾਂ ਇਹ ਵੀ ਹੋ ਸਕਦਾ ਨਹੀਂ ਪਹਿਲੇ ਜਿੰਨੀ ਚਿਰ ਹੁਣ ਤੱਕ ਠੀਕ ਹੋ ਆ ਮਸਾਂ ਕੋਈ ਦੋ ਮਿੰਟ ਦੇ। ਬਸ ਨਜ਼ਰ ਵੈਸੇ ਖਰਾਬ ਹੀ ਚਲਦੀ ਪਈ ਸੀ।
ਚਲੋ ਕੋਈ ਹੁਣ ਹੋ ਗਈ ਆ ਨਾ ਠੀਕ।
ਚਲੋ। ਇੱਥੇ ਗਰਮੀ ਬੜੀ ਹੈ। ਪੱਖੇ ਵਾਲੇ ਕਮਰੇ 'ਚ ਜਾਣੇ 'ਚ ਆਵਾਜ਼ ਤੇ ਨਾ ਆਏਗੀ ਪਿੱਛੋਂ।
ਨਹੀਂ ਨਹੀਂ, ਚੱਲ ਜੋ ਮਾੜਾ-ਮੋਟਾ।
ਹਾਂ, ਵੈਸੇ ਵੀ ਗਰਮੀ ਐ।
ਗਰਮੀ ਹੈ ਗਰਮੀ ਬਹੁਤ ਗਰਮੀ ਹੈ।
ਆ ਬੈਣ ਨੂ ਤਾ ਬਿਲਕੁਲ ਰੋਲੇ ਅ ਰੌਲੇਆ ਚ ਥੋੜੇ ਬੌਤ ਤੇ ਸ਼ੋਰ ਹੋੰਦਾ ਈ ਐ।
ਆਹ ਨ ਮਾੜੇ ਮੋਟੇ ਦਾ ਨੀ ਹੇਗਾ।
ਮਾੜੀ ਮੋਟੀ ਮਾੜਾ ਮੋਟਾ ਤਾਂ ਹੁੰਦਾ ਹੀ ਹੈ।
ਮਾੜਾ ਮੋਟੇ ਦਾ ਨੀ ਕੋਈਗਾ।
ਉਹ ਮਤਲਬ ਦੂਏ ਆਲੇ ਚ ਕਈਆਂ ਚ ਤੇ ਮਤਲਬ ਕਟੋਈ ਜਾਂਦੀ ਹੈ ਹਜੇ।
ਹਾਂ ਬਾਕੀਆਂ ਚ ਹੁੰਦਾ ਹੈ ਪਰ ਇਹਦੇ ਚ ਨਹੀਂ ਹੈਗਾ ਇੰਨਾ।
ਚਲੋ ਸਹੀ ਆ।
ਤੇ ਹੋਰ ਪਤਾ ਕੀ ਯਾਰ ਗਰਮੀ ਵੇਖੋ ਕਿੰਨੀ ਹੈ, ਗਰਮੀ ਵਿੱਚ ਕਿੰਨੀ ਹੈ ਬੰਦਾ ਕਿੱਥੇ ਜਾਵੇ ਦੇਖੋ ਦੇਖੋ ਜਿਹੜੇ ਛੱਤ ਦੋਲੇ ਫੈਨ ਹੁੰਦੇ ਆ ਨਾ ਓਨਾ ਦੀ ਇੰਨੀ ਅਵਾਜ਼ ਨੀ ਹੁੰਦੀ।
ਹੋਮ ਜਿਹੜਾ ਹੁੰਦਾ ਉਹਦੇ ਚ ਥੋੜ੍ਹੀ ਨਾ ਕੋਈ ਵੀ ਰਿਸਟ੍ਰਿਕਸ਼ਨ ਹੁੰਦੀ ਹੈ। ਉਹ ਲੋਕ ਕਰਦੇ ਰਹਿੰਦੇ ਆ ਇਹ ਵੀ ਤਾਂ ਵਰਕ ਫਰੋਮ ਹੋਮ ਹੀ ਆ ਹੁਣ ਬਹਿਣਾ ਤੇ ਏਸੀ ਆ ਪੱਖੇ ਜਾ
ਸੌਖਾ ਏ ਸਗੋਂ ਫੇਰ ਵੀ ਮਾੜਾ-ਮੋਟਾ ਕਿ ਬੰਦਾ ਗਰਮੀ ਚ ਨਾ ਬੈਠੇ
ਕੂਲਰ ਵਾਲਾ ਕਸੈਪਟ ਤੇ ਵੈਸੇ ਵੀ ਅਜ ਕਲ ਖ਼ਤਮ ਹੈ।
ਕੂਲਰ ਵਾਲਾ ਕੰਮ ਜੀ ਪਤਾ ਕੀ ਹੈ ਕੂਲਰ ਵਾਲੇ ਕੰਮ 'ਚ ਬੜੀ ਆਵਾਜ਼ ਆਉਣੀ ਹੈ।
ਬੜੀਆ ਵ ਉਹ ਤੇ ਓੜਾ ਹੇ ਨੀ ਆ ਉਹ ਚਲਾਉਦਾ ਹੀ ਕੋਈ ਉਹ
ਉਹ ਨਹੀਂ ਕਰ ਸਕਦਾ।
ਹੂੰ। ਦਸ ਦਸ ਮਿੰਟ ਦੀ ਵੀ ਠੀਕ ਹੈ ਵੀਹ ਮਿੰਟ ਨਾਲ ਦਸ ਮਿੰਟ ਵੀ ਠੀਕ ਆ
ਹਾਂ ਦਸ ਮਿੰਟ ਠੀਕ ਇਹ ਹੋਗਾ ਕਿ ਇਹ 'ਚ ਬੰਦਾ ਥੋੜਾ ਬਹੁਤਾ ਆਪਣਾ ਕੰਮ ਵੀ। ਕਰੀ ਜਾਂਦਾ ਨਾਲ ਨਾਲ ਤੇ ਕੋਲਿੰਗ ਵੀ ਕਰ
ਨਾਲੇ ਦੱਸ ਵੀ ਠੀਕ ਆ, ਇੰਨੇ ਛੋ ਘੱਟ, ਘੱਟ ਹੋਣੇ ਚਾਹੀਦੇ ਆ।
ਨਹੀਂ ਨਹੀਂ, ਹਾਂ ਦਸ ਮੈਨ ਤੇ ਠੀਕ ਹੈ, ਪਤਾ ਪਤਾ ਕੀ ਹੈ।
ਉਹ ਮੇਰਾ ਪੇਮੈਂਟ ਵਾਲਾ ਓਪਸ਼ਨ ਕਿਸ ਲੇ ਖੁੱਲ੍ਹੇਗਾ।
ਕੱਲ੍ਹ ਤੱਕ ਖੁੱਲਜੇ ਗਾ ਤੁਹਾਡਾ।
ਪ ਪੱਕੀ ਗੱਲ ਆ
ਹਾਂ ਕੱਲ ਜਾਂ ਪਰਸੋਂ ਦਾ ਇੱਕ ਦੋ ਦਿਨ ਲੈਂਦਾ ਖੁੱਲਣ 'ਚ ਖੁੱਲ ਜੇਗਾ ਤੇ ਉਹ ਤੁਸੀ ਚੈਕ ਕਰ ਲੈਣਾ ਨਾ ਓ ਉੱਥੇ ਵੇਖ ਲੈਣਾ ਪਹਿਲਾਂ ਭਾਵੇਂ ਤੁਸੀਂ ਅੱਜ ਵੀ ਵੇਖ ਲੈਣਾ ਅੱਜ ਵੀ ਵੇਖ ਲੈਣਾ ਰਾਤ ਨੂੰ ਕਿ ਪਤਾ ਖੁੱਲ ਹੀ ਨਾ ਜਾਵੇ
ਮਗਰ ਉੱਥੇ ਡਿਟੇਲਸ ਨਾ ਹੁੰਦੀ ਵੀ ਹੈ ਜ ਉਹ ਖੁੱਲੇਗਾ ਫੇਰ ਹੀ ਆਏਗੀ।
ਹਾਂ ਤਾਂ ਇਹ ਤੇ ਕਹਿੰਦੇ ਭਤੀਜਾ ਮਤਲਬ, ਮਤਲਬ ਵੇਖਦੇ ਰਹਿਣਾ ਨਾ, ਕਿ ਜਿਸ ਟਾਈਮ ਆ ਜਾਵੇ ਉਸ ਟਾਈਮ ਭਰ ਦੇਣਾ।
ਹਾਂ ਮੈਂ ਇਸ ਤਰ੍ਹਾਂ ਹੀ ਕਰਨੀ ਹਾ ਮੈਂ ਦੇਖਦੀ ਵੀ ਸਵੇਰੇ ਦੋ ਤਰ੍ਹਾਂ ਵਾਰ ਦੇਖ ਲਿਆ।
ਠੀਕ ਹੈ ਠੀਕ ਹੈ, ਬਸ-ਬਸ ਵੇਖਦੇ ਜਾਓ ਮੈਨੂੰ ਵੀ ਕੱਲ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਮੈਨੂੰ ਜੇਹੜੇ ਥਾ ਮੈ ਦੱਸ ਏਨਾ ਮੈਨੂੰ ਜੇੜਾ ਦੀਦ ਨਾ ਮੈਂ ਕੀਤੀ ਕਾਲਿੰਗ ਓਨਾਂ ਨੇ ਮੈਨੂੰ ਦਸਿਆ ਹੀ। ਕਹਿੰਦੇ ਤੁੂੰਂ ਬੈਂਗਲਾਡੇਸ਼ ਭਰਦੀ ਆ ਮੈਂ ਕਿਹਾ ਮੈਂ ਕਿਹਾ ਨੰਬਰ ਆ ਵੀ ਹੈ ਤੇ ਉਹ ਮੇਰਾ ਦੂਸਰਾ ਦਿਨ ਹੈਗਾ ਸੀ ਹੈਲੋ ਅੱਛਾ, ਮੈਂ ਕਿਆ ਮੇਰਾ ਦੂਸਰਾ ਦਿਨ ਹੈਗਾ ਸੀ ਜਦੋਂ ਮੇਰੀ ਪੇਮੈਂਟ ਵਾਲਾ ਖੁੱਲ ਗਿਆ ਸੀ। ਜਿਦੇ ਚ ਮੈਂ ਡਿਟੇਲਜ਼ ਭਰਨੀਆਂ ਸੀ ਆਈ ਮੈਨੂੰ ਤ ਦੋ-ਤਿੰਨ ਦਿਨ ਬਾਦ ਆ ਗਈ ਸੀ।
ਤੀਸਰੇ ਦਿਨ। ਥਰਡ ਦਿਨ ਆਈ ਸੀ ਮੈਨੂੰ ਪੇਮੈਂਟ ਹਾਂ ਹਾਂ, ਤੇ ਮੈਂ ਕੰਮ ਜੇੜਾ ਕੀਤ ਕੀਤਾ ਸੀ ਹਾਂ ਤੇ ਜਿਹੜਾ ਮੈਂ ਕੰਮ ਕੀਤਾ ਹੈ ਸੀ ਉਹ ਵਾਲੀ ਪੇਮੈਂਟ ਮੈਨੂੰ ਆ ਗਈ ਸੀ। ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਿ ਜੇ ਅਹ ਫੇਰ ਉਸ ਤੋਂ ਬਾਅਦ ਜਿੰਨੀਆਂ ਮੈਂ ਕੋਲਾਂ ਕੀਤੀਆਂ ਸੀ ਨਾ।
ਹਾਂ।
ਮਤਲਬ ਜਿੰਨੀਆਂ ਮੇਰੀਆਂ ਸੱਤ ਅੱਠ ਕੋਲਾਂ ਹੋਈਆਂ ਸੀ। ਉਹਨਾਂ ਦੀ ਮ ਮੈਨੂੰ ਆਈ ਹੈ ਹਫ਼ਤੇ ਦੇ ਅੰਦਰ, ਹਫ਼ਤੇ ਦੇ ਅੰਦਰ ਹਾਂ। ਉਹਨਾਂ ਨੇ ਹਾਂ ਉੱਥੇ ਲਿਖਿਆ ਹੁੰਦਾ ਉੱਥੇ ਉਹਨਾਂ ਨੇ ਕਿ ਸੈਵਨ ਟੂ ਫੋਟਨ ਡੇਅਜ ਦੇ ਵਿੱਚ ਜਿਹੜੇ ਵਰਕਿੰਗ ਡੇਅਜ ਹੁੰਦੇ ਉਹਨਾਂ 'ਚ ਤੁਹਾਡੀ ਪੇਮੈਂਟ ਆ ਜੇ ਗਈ।
ਹਾਂ ਟਾਈਮ ਤਾਂ ਲੱਗਦਾ ਹੀ ਹੈ ਹੁਣ ਉਹਦੇ ਵੀ ਹਫਤੇ
ਹਾਂ ਨਹੀਂ ਹਾਂ ਟੈਮ ਤੇ ਲੱਗਦਾ ਹੀ ਆ ਫੇਰ ਉਹ ਕੰਮ ਤੇ ਹੈਗਾ ਹੀ ਹੈ ਨਾ ਵੀ ਅੱਗਲਿਆਂ ਨੇ ਆਪਣਾ ਹਿਸਾਬ ਰੱਖਿਆ ਆ ਹਾਂ ਚੈਕਿੰਗ ਹੁੰਦੀ ਹੈ ਨਾ ਉਹ ਚ ਤਾਂ ਇਹ ਹੀ ਕਰਦਾ ਸੀ ਇਹ ਚ ਬੰਦੇ ਕਰਦੇ ਆ।
ਉਹ ਫੇਰ ਵੀ ਜਲਦੀ ਜਲਦੀ ਹੋ ਜਾਂਦਾ ਇਹਦੇ ਚ ਬੰਦੇ ਕਰੇ ਇਹਦੇ ਚ ਟਾਈਮ ਵੀ ਲੱਗਣਾ।
ਹਾਂ ਇਸ ਕਰਕੇ ਟਾਈਮ ਲੱਗਦਾ ਪੇਮੈਂਟ ਨੂੰ।
ਹਾਂ ਉਹ ਤੇ ਗੱਲ ਸਹੀ ਹੈ
ਹਾਂ ਇਸ ਵਰਕੇ ਤੁਸੀਂ ਬਸ ਚੈ। ਕਰਦੇ ਰਹਿਣਾ ਉਸਦੇ ਬਾਅਦ ਆਪਣੀ ਡਿਟੇਲ ਫਿਲ ਕਰਕੇ ਜੇ ਤੁਹਾਨੂੰ ਪੈਸੇ ਆਉਣੇ ਹੈ।
ਇੱਥੇ ਉਹ ਵੀ ਨੀ ਚੱਕਰ ਆਉਂਦਾ ਵਾ ਐਕਸੈਪਟ ਰਿਜੈਕਟ ਵਗੈਰਾ ਵਗੈਰਾ।
ਉਹ ਨੀ ਆਉਣਾ ਇੱਥੇ ਉਹ ਨੀ ਆਉਣਾ ਤੁਸੀਂ ਮਿਆਦ ਵੇਖੀ ਜਾੇ ਬਸ ਮਿਆਦ ਆਉਂਦੀ ਹੋਣੀ ਹੈ। ਕਿ ਤੁਹਾਡੀ ਕੋਲ਼। ਦੀ ਮੈਂ ਆਹ ਦਿੰਨੀ ਆ ਮੈਨੂੰ ਵੀ ਇਹ ਚੀਜ਼ ਦੀ ਸਮਝ ਲੱਗੀ ਤੁਹਾਨੂੰ ਸੱਚੀ ਦੱਸਾਂ।
ਹਾਂ ਹਾਂ ਉਹ ਆਇਆ ਕੋਈ ਜ਼ੀਰੋ ਕੋਈ ਛੇ ਸੌ ਕੋਈ ਕੁਛ ਉਹ।
ਹਾਂ ਹਾਂ ਬਸ। ਬਸ ਉਹ ਇਹੀ ਹੈ ਕਿ ਦਸ ਮਿੰਟ ਵਿੱਚ ਕਿੰਨੇ ਮਿੰਟ ਮਤਲਬ ਕਿੰਨੇ ਸੈਕਿੰਡ ਹੁੰਦੇ ਆ ਉਸ ਹਿਸਾਬ ਨਾਲ। ਸ।
ਮੈਨੂੰ ਪੰਜਾਬੀ ਮਤਲਬ ਪੜ੍ਹਨੀ ਘੱਟ ਆਉਂਦੀ ਨਾ ਥੋੜ੍ਹੀ।
ਹਾਂ ਉਹ। ਕੋਈ ਗੱਲ ਨਹੀਂ ਦਸ ਮਿੰਟ ਦੇ ਵਿੱਚ ਜਿੰਨੀ ਤੁਹਾਡੇ ਸਕਿੰਟ ਬਣਦੇ ਆ ਨਾ ਜਿੰਨੀ ਆਪਾਂ ਗੱਲ ਕੀਤੀ। ਜਿੰਦੀ ਹੈ ਉਹ ਉਹ ਐ ਹੋ ਗਏ ਹੈ।
ਟਾਈਮ ਦੇ ਹਿਸਾਬ ਨਾਲ ਗਿਆਏ ਬ ਕਿੰਨਾ ਬੋਲੇ ਦਾ ਤੁਸੀਂ ਤੇ ਕਿੰਨਾ ਬੋਲੇ ਦਾ ਅਗਲੇ ਨੇ।
ਅਗਲੇ ਨੇ ਇਹੀ ਚੀਜ਼ ਇਹੀ ਚੀਜ਼ ਹੈ।
ਅੱਛਾ ਅੱਛਾ ਸਮੇਂ ਕਿ ਸਮਂ ਕਿ ਹਾ ਸਮਾਂ ਲੱਗ ਨਹੀਂ ਜ ਸਕਗਦਾ ਹੁ ਥੋੜ੍ਹੇ ਨਾ ਨਾਲ ਲੱਗ ਸਕਦੀ ਹੈ।
ਸੋ ਮੈਨੂੰ ਉਹ ਮੈਨੂੰ ਤਾਂ ਅਜੇ ਤੱਕ ਸਮਾਂ ਲੱਗੀ ਮੈਨ ਤੇ ਹੈ ਮ ਯਦ ਕੀ ਚੱਕਰ ਹੈ। ਤੇੈਨੂੰ ਸਮਝ ਨੀ ਲੱਗੀ।
ਇਹ ਵੀ ਚੰਗੀ ਕਟਰ ਪੰਜਾਬੀ ਲਿਖੀ ਦੀ ਹੈ ਤੇ।
ਹਾਂ ਸਮਝ ਨੀ ਲੱਗਦੀ ਨਾ ਕਿਉਂਕਿ ਆਪਾਂ ਏਦਾਂ ਚੀਜ਼ ਕਦੇ ਚਲਾਈ ਨੀ ਹੋਈ।
ਹਾਂ ਕਿਹਨੂੰ ਕਿਹਨੂੰ। ਕਿਸ ਨੂੰ ਪੁੱਛ ਕੇ ਦੇਿਓ ਇਹ ਕੀ ਚੱਕਰ ਲਿਖੇ ਦਾ ਆਉਦਾ ਇਹਦਾ ਕੀ ਮਤਲਬ ਹੈ।
ਹਾਂ ਮੈਂ ਕਿਸੇ ਨੂੰ ਕੀ ਪੁੱਛਣਾ ਦੇਖੋ ਕਿਉਂਕਿ ਪੇਮੈਂਟ ਤਾਂ ਸਾਨੂੰ ਆ ਹੀਈ ਗਈ ਫਿਰ ਮੈਂ ਕਿਹਾ ਛੱਡ ਪਰੇ ਕੀ ਪੁੱਛਣਾ ਕਿਸੇ ਨੂੰ।
ਹਾਂ ਇਹ ਵੀ ਗੱਲ ਸਹੀ ਹੈ।
ਠੀਕ ਹੈ ਨਾ ਜਦ ਉਦੋਂ ਗੱਲ ਹੁੰਦੀ ਹੈ।
ਬੰ ਦਾ ਮਿਹਨਤ ਕਰਨ ' ਥੜ੍ਹ ਪਿੱਛੇ ਹਟਦਾ ਬਸ ਇਹ ਹੈ ਪੇਮੈਂਟ ਆ ਜਾਣੀ ਚਾਹੀਦੀ।
ਹਾਂ ਪੇਮੈਂਟ ਆ ਜਾਣੀ ਚਾਹੀਦੀ ਹੈ ਮੈਨੂੰ ਇਹੀ ਗ ਸੀ ਕਿ ਪੇਮੈਂਟ ਆ ਜਾਵੇ।
ਹਾਂ ਇਹ ਉਹ ਪੰਜ ਛੇ ਮਿੰਟ ਜਲਦੀ ਨਿਕਲ ਜਾਂਦੇ ਆ ਸੱਤ ਮਿੰਟ ਤੇ ਫੇਰ। ਅਗੋਂ ਦੋ ਤਰਾਂ ਮਿੰਟ ਰਹਿਿੰਦੇ ਆ।
ਪਤਾ ਕੀ ਹੈ ਪੇਮੈਂਟ। ਦਸ ਮਿੰਟ ਦੀ ਗੱਲ ਕਰਨੀ ਹੁੰਦੀ ਬੰਦੇ ਨੇ ਤੇ ਦਸ ਮਿੰਟ ਬੜੇ ਸੋਹਣੇ ਹੋ ਜਾਂਦੇ ਆ।
ਬੜੇ ਸਹੀ ਮੈਂਦੇ ਆ ਸਹੀ ਗੱਲ।
ਠੀਕ ਹੈ ਨਾ ਜਿਆਦਾ ਗੱਲ ਹੋਵੇ ਨਾ ਜਦੋਂ ਪੰਦਰਾਂ ਵੀਹ ਮਿੰਟ ਦੀ। ਗੱਲ ਕਰਨੀ ਹੋਵੇ ਫੇਰ ਬੜੀ ਔਖੀ ਹੋ ਜਾਂਦੀ ਹੈ ਹਾਂ ਫੇਰ ਬੰਦਾ ਐ ਹੀ ਸੋਚ। ਪਦਾ ਕਿ ਗੱਲ ਕਿੱਦਾਂ ਲੰਬੀ ਕਰੇ ਕਿੱਦਾਂ ਲੰਬੀ ਕਰੇ।
ਦੇ ਨਹੀਂ ਆਉਂਦੇ ਹੈ ਘੜੀ ਦੇਖ ਦੇਖ ਕੇ ਦੇਖ ਦੇਖ ਕੇ ਉਹ ਬੜਾ ਸਿਆਪਾ ਸੀ। ਤੇ ਮਤਲਬ ਸੱਠ ਮਿੰਟ ਲਾ ਕੇ ਫੇਰ ਸੌ ਰੁਪਆ
ਹਾਂ ਤੇ ਫੇਰ ਜੇ ਕੋਈ ਬੰਦਾ ਉਹੋ ਜਿਹਾ ਟੱਕਰ ਗਿਆ ਤੇ ਉਹਨਾਂ ਦੇ ਦਸ ਮਿੰ ਜਿਹੜੇ ਸੱਤ ਤਰਣ ਮੀਿੰਡੇ ਕੱਢਣ ਦਿਉ ਉਹ ਵੀ ਬੜੇ ਰੋਗ ਹੈ।
ਹ ਹੋ ਉਹੀਓ ਹੋਇਆ ਕਿਤੇ ਸੱਤ ਮਿੰਟ ਪੂਰੇ ਹੋਣ ਬਸ।
ਹਾਂ ਬੱਸ ਇਹ ਚ ਚੀਨੀ ਨਾ ਅ ਗਗੇ ਚ ਤੁਂ
ਅਸੀਂ ਕਰਨੇ ਸ਼ੁਰੂ ਕੀਤੇ ਸੀ ਘੰਟਾ ਇੱਕ ਕਰਨਾ ਅਸੀ ਘੰ ਘੰਟਾ ਰੈਸਟ ਘੰਟਾ ਕਰਨੀ ਘੰਟਾ ਰ
ਹਾਂ ਪਰ ਇਹ ਚ ਹੈਗਾ ਇਹ ਚ ਸੌ ਸੌ ਔਖਾ ਹੋਇਆ ਕਿ ਦਸ ਦਸ ਮਿੰਟ ਦੀਆਂ ਕੋਲਾਂ ਲਾਓ। ਤੇ ਤੁਹਾਡੇ ਕੋਲਾਂ ਕੰਪਲੀਟ ਹੋ ਜਾਂਦੀ ਆ ਸੋਸ ਵਧੀਆ ਸਗਰ ਚ
ਹਾਂ-ਹਾਂ ਉਹ ਤੇ ਗੱਲ ਹੈ।
ਏਹੀ ਨਾ ਬਾਕੀ ਵੀ ਕੰਮ ਸਹੀ ਹੈ ਜੋ ਚੱਲਣਗੇ। ਕਰ ਲਾਂਗੇ ਨਹੀਂ ਚੱਲਦੇ ਜਿੰਨਾ ਚਿਰ ਚੱਲਦੇ ਐ ਚਲਾਈ ਏ।
ਹਾਂ ਉਹ ਤੇ ਹੈ ਹੀ ਆ ਜਿੰਨੀ ਚਿਰ ਚੱਲਦਾ ਉਨੀ ਚਿਰ 'ਚ ਕਰੀਏ।
ਤੇ ਹੋਰ ਐ ਟੈਮ ਪਾਸ ਨਾ ਯਾਰ ਤੇ ਪਤਾ ਕੀ ਘਰ ਵੇਲੇ ਬੈਠਣ ਵਾਲਾ ਤਾਂ ਚੰਗਾ ਹੈ ਨਾ ਬੰਦਾ ਕੋ
ਚੰਗਾ ਹੀ ਹੈ ਵੈਸੇ ਵੀ ਕਿਹੜਾ ਕੋਈ ਅਸੀਂ ਕੰਮ ਤਾਂ ਕਰਦੇ ਨੀ ਆਂ।
ਤੇ ਔਰ
ਹੈਂ ਨਹੀਂ ਤੁਹਾਨੂੰ ਕੀ ਲੱਗਦਾ ਇਹ ਅਨਲਿਮਟਿਡ ਆ ਕਿੰਨੀ ਦੇਰ ਚਲੇਗੀ।
ਇਹ ਤੇ ਇਹ ਚੱਲਦਾ ਹੀ ਪਿਆ ਦੇਖੋ ਉਹਨਾਂ ਨੇ ਆਪਣੇ ਟਾਸਕ ਕੰਪਲੀਟ ਕਰਨੇ ਆ। ਹੁਣ ਅੱਗੇ ਦੇਖੋ ਅਗਲਿਆਂ ਦੀ ਮਰਜ਼ੀ ਹੈ ਹ ਇਹ 'ਚ ਇਹ 'ਚ ਬ ਹਾਂ ਇਹ 'ਚ ਬੰਦ ਬੂੰਦ ਹੁੰਦਾ ਹੈ ਕੋਈ ਸਿਸਟਮ ਨਹੀਂ ਹੈਗਾ ਉਹ ਕਹਿੰਦੇ ਬਈ ਜੀ ਇਹਦੇ 'ਚ ਫੋਰਮ ਫਿਲ ਕਰਾਓ। ਬੰਦੇ ਲੈ ਕੇ ਆਓ ਸਹੀ ਤੇ ਕੰਮ ਸਹੀ ਹੋਵੇ ਬਸ
ਘਰੇ ਜਾਓ। ਕਰੀ ਜਾਉ-ਕਰੀ ਜਾਉ ਮਤਲਬ ਰਿਸਟ੍ਰਿਕਸ਼ਨ ਨਹੀਂ ਆ।
ਹਾਂ ਬਸ ਸਹੀ ਬੰਦੇ ਲੈ ਕੇ ਆਓ ਬਸ ਨੰਬਰ ਸਹੀ ਜੋੜੋ। ਠੀਕ ਹੈ ਨਾ ਹਾਂ ਬਸ ਤੇ ਹੋਰ ਕੀ ਚਾਹੀਦਾ। ਹਾਂ ਮੇਰਾ ਆਪ ਕੋਈ ਬੰਦਾ ਨੀ ਹੈਗਾ ਰੇ
ਡੋਗਰੀ ਟਰਾਂਸਕ੍ਰਿਪਸ਼ਨ ਵੀ ਆਈ ਦੀ ਸੀ ਨਾ।
ਹਾਂ ਪਰ ਮੈਂ ਨੀ ਕਰੇ ਦੀ ਉਹ
ਮੈਂ ਵੀ ਨੀ ਕੀਤੀ ਹੈ ਬੜੀ ਸਿਰ ਖਪਾਈ ਏ ਲੋੜ-ਲੋੜ ਕੇ ਚਲੋ ਠੀਕ ਆ ਟਾਈਮ ਹੋ ਗਿਆ-ਟਾਈਮ ਹੋ ਗਿਆ।
ਹਾਂਜੀ-ਹਾਂਜੀ